ਹੈਲੋ।
ਹਾਨ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
ਕੀ ਹਾਲ ਐ?
ਵਧੀਆ ਏ ਤੁਸੀਂ ਸੁਣਾਓ
ਠੀਕ ਏ, ਹੋਰ ਖਾਣਾ ਹੋ ਗਿਆ?
ਹਾਂਜੀ, ਖਾ ਲਈ ਰੋਟੀ ਬਸ ਹੂਨੇ ਈ ਵੋਕ ਕਰਨ ਆਈ ਹਾ ਬਾਹਰ।
ਅੱਛਾ।
ਬਸ, ਹਾਂਜੀ, ਗਰਮੀ ਤੇ ਬੜੀ ਹੋਏਦੀ ਐ।
ਅਜੇ ਤਬੀਅਤ ਠੀਕ ਨਹੀਂ ਹੌਈ?
ਬਸ ਠੀਕ ਏ ਔ ਜਿਰਾ ਜਿਹਾ ਗਲਾ ਨਾ ਜਿਵੇਂ ਵਿੱਚ ਵਿਚ ਖ਼ਰਾਬ ਹੋ ਜਾਂਦਾ
ਅੱਛਾ
ਸਕੂਲ ਚ ਤੇ ਬੜੀ ਗਰਮੀ ਲੱਗਦੀ ਕਿਉਂਕਿ ਇੱਕ ਕਲਾਸ ਹੂਨ ਪੈਂਤੀ ਛੱਤੀ ਬੱਚੇ ਤੇ ਚਾਰ ਪੱਖੇ ਕੰਮ ਨੀ ਕਰਦੇ ਨਾ ਫੇਰ ਪੈਂਤੀ ਛੱਤੀ ਬੱਚਿਆਂ ਦਾ
ਗਰਮੀ ਬੜੀ ਨਾ ਉੱਪਰ ਐ ਕੇ ਨੀਚੇ ਹੋ
ਨਹੀਂ ਨੀਚੇ ਹੀ ਹੈਗਾ ਅਜੇ ਤੇ ਜਨਰੇਟਰ ਵੀ ਲੱਗਿਆ ਦਾ ਜਿਵੇਂ ਲੈਟ ਚਲੀ ਆ ਜੀ ਜਨਰੇਟਰ ਵੀ ਖ਼ਤਮ ਹੋ ਗਿਆ ਉਹ ਤੇ ਬਸ ਦਸ ਮਿੰਟ ਚ ਜਾਨ ਨਿਕਲ ਗਈ ਸਿਰਫ ਦਸ ਮਿੰਟ ਰਹਿ ਗਏ ਸੀ ਛੁੱਟੀ ਹੌਣ ਚ
ਉਹੀ ਨਾ ਪੱਖੇ ਕੋਈ ਨਹੀਂ ਕੰਮ ਕਰਦੇ ਹੁਣ ਜਾਂ ਏ-ਸੀ ਤੇ ਜਾਂ ਕੂਲਰ
ਬਸ ਫਿਰ ਉਸ ਹਿਸਾਬ ਨਾਲ ਫੀਸਾੰ ਵੀ ਵੱਧ ਜਾਣਗੀਆਂ
ਸਹੀ ਗੱਲ ਏ, ਨਹੀਂ ਉਝ ਮੈਂ ਕਿਹਾ ਕੂਲਰ ਹੋਏ ਨਾ ਫੇਰ ਵੀ ਚੱਲੋ ਕੋਈ ਨੀ
ਹਾਂ, ਅਸੀਂ ਤੇ ਚਲੋ ਫੇਰ ਵੀ ਸਹਿ ਲੈਂਨੇ ਹਾਂ ਜਿਹੜੇ ਕੂਲਰ ਵਾਲੇ ਹੋਈਏ ਤੇ ਜਿਨਾਂ ਨੂੰ ਏ-ਸੀ ਦੀ ਆਦਤ ਹੈਗੀ ਕਲਾਸ ਚ ਬੱਚਿਆਂ ਨੂੰ ਔਏ ਹਾਏ ਉਹ ਤੇ
ਸਗੋਂ ਚੰਗੀ ਏ, ਆਦਤ ਨਹੀਂ ਪੈਣੀ ਚਾਹੀਦੀ ਏ-ਸੀ ਵਾਲੀ
ਉਹ ਤੇ ਵਿਚਾਰੇ ਏਵੇਂ ਹੋਏ ਹੁੰਦੇ ਨੇ ਮੈਡਮ ਕਿੰਨਾ ਟਾਈਮ ਲੱਗ ਗਿਆ ਹੁਣੇ ਜਾਈਏ ਹੁਣੇ ਜਾਈਏ ਛੂਟੀ ਕਰਦੋ ਸਾਡੀ ਬਿਲਕੁਲ ਐਵੇਂ ਹੋਏ ਦੇ
ਬੜੇ ਪਰੇਸ਼ਾਨ ਹੋਈ ਦਾ ਐ, ਜਦੋਂ ਏਸੀ ਦੀ ਆਦਤ ਪੈ ਜਾਏ ਨਾ ਫਿਰ ਉੱਥੇ ਨਾ ਕੂਲਰ ਚੰਗੇ ਲੱਗਦੇ ਨੇ, ਨਾ ਪੱਖੇ ਚੰਗੇ ਲੱਗਦੇ ਨੇ
ਅੱਗੇ ਸਾਡੇ ਮਹੱਲੇ ਚ ਨਾ ਇੱਕ ਆਂਟੀ ਹੈਗੀ ਆ ਪਾਰਲਰ ਵਾਲੀ, ਤੇ ਉਹਨਾ ਦੇ ਏਸੀ ਦਾ ਕੋਈ ਇੱਕ ਪਾਰਟ ਖ਼ਰਾਬ ਹੋ ਗਿਆ।
ਕਿਹਦਾ, ਅੱਛਾ ਉਹ ਨਾਲ ਦੇ ਆ ਦਾ।
ਹਾਂਜੀ, ਤੇ ਪਾਰਟ ਖ਼ਰਾਬ ਹੋ ਗਿਆ ਏਸੀ ਦਾ ਹੁਣ ਕਹਿੰਦੇ ਕਿ ਬੜੀ ਗਰਮੀ ਹੈ ਨੀਦਂਰ ਨੀ ਆਉਂਦੀ ਵੀ, ਉਹ ਪਾਰਟ ਮਿਲਦਾ ਨੀ ਆਜੇ ਏਸੀ ਦਾ।
ਅੱਛਾ, ਇਹੀ ਪੰੰਗਾ ਹੈ। ਹੂੰ ਬੜਾ ਔਖਾ ਹੌਦਾਂ ਐ।
ਸਾਡੇ ਇੱਧਰ ਤੇ ਸਾਰਿਆਂ ਨੇ ਹੀ ਲਗਵਾਏ ਦੇ ਨੇ, ਸਾਰਿਆਂ ਦੇ ਘਰ ਏਸੀ ਹੈਗਾ।
ਹਰ ਤਰਾਂ ਦੀ ਨਾ ਆਦਤ ਪਾਣੀ ਚਾਹੀਦੀ ਹੈ, ਜ਼ਰੂਰੀ ਨਹੀਂ ਹੈ ਕਈ, - ਕਈ ਵਾਰੀ ਇਹੋ ਜਿਹਾ ਟਾਈਮ ਹੁੰਦਾ ਏ ਸੀ ਨਹੀਂ ਹੁੰਦਾ।
ਹਾਨਜੀ।
ਅਸੀਂ ਨਾ ਛੋਟੇ ਹੁੰਦੇ ਨਾ ਜਦੋਂ ਅਸੀਂ ਮੰਮੀ ਘਰ, ਇੱਕ ਪ ਖਾ ਹੌਦਾਂ ਸੀ ਫਰਾਟਾ ਤੇ ਛੇ- ਸੱਤ ਮੰਜੀਆਂ ਹੁੰਦੀਆਂ ਸੀ, ਹਿਸਾਬ ਲਾਲੇ
ਲੈ ਐਵੇਂ ਹੀ ਹੁੰਦਾ।
ਬਾਹਰ ਵਿਹੜੇ ਦੇ ਵਿੱਚ ਸਾਰੇ ਸੌਂਦੇ ਹਨ, ਤੇ ਉਦੋਂ ਇਹ ਸੀ ਥੱਲੇ ਜਗਾ ਜਿਹੜੀ ਹੁੰਦੀ ਸੀ ਨਾ, ਉਹ ਕੱਚੀ ਹੁੰਦੀ ਸੀ ਤੇ ਹੁਣ ਜਿਹੜੀ ਜਗਾ ਨਾ ਇਹ ਪੱਕੀਆਂ ਨੇ ਇਹ ਪੜਾਸ ਮਾਰਦੀਆਂ ਨੇ ਸ਼ਾਮ ਨੂੰ ਇੰਨੀ ਗਰਮ ਹਵਾ ਨਿਕਲਦੀ ਐ, ਤੇ ਜਿਹੜਾ ਕੱਚੀ ਜਗਾ ਹੁੰਦੀ ਸੀ ਉਹ ਕਿ ਲੋਕ ਕੀ ਕਰਦੇ ਹੈ ਨਾ, ਸ਼ਾਮੀ ਪਾਣੀ ਤਰੋਂਕ ਦਿੰਦੇ ਹੁੰਦੇ ਸੀ। ਵੀ ਠੰਢੀ ਹੋਜੇਗੀ। ਤੇ ਉਹ ਬੜੀ, ਹੈਂ ਕਦੋਂ ਆ ਰਹੀ ਆ- ਜਾ ਹੀ ਨਹੀਂ ਗੁਰਦੁਆਰੇ, ਮਨ ਹਰਾਮੀ ਹੋ ਗਿਆ ਵੇ ਫੇਰ ਦੁਬਾਰਾ ਫੇਰ ਮਨਾਉਣੇ ਪੈ ਗਏ ਵਾਵਾ ਰੂਟੀਨ ਬਣੀ ਹੋਵੇ ਨਾ, ਜਦੋਂ ਰੂਟੀਨ ਟੁੱਟ ਜਾਂਦੀ ਨਾ ਬੜਾ ਔਖਾ ਕੰਮ ਹੁੰਦਾ।
ਆਹੋ, ਨਾ- ਨਾ ਮੈਂ ਕਿਥੇ ਜਾਂਦੀ ਆ ਮੈਂ ਆਪ ਨੀ ਜਾਂਦੀ।
ਸਕੂਲ ਚਲੇ ਜਾਦੇ।
ਜੇ ਮੈਂ ਜਾਣਦੀ ਹੁੰਦੀ ਮੈਂ ਤੁਹਾਨੂੰ ਪੁੱਛਦੀ ਥੋੜੀ ਜਿ ਤੁਸੀਂ ਮੈਨੂੰ ਵੇਖੀ ਜਾਂਦੇ ਕਿਨੀ ਆ
ਨਹੀਂ ਆ ਪਹਿਲਾਂ ਬਾਣੀ ਜਾ ਬਾਣੀ ਆ ਦੂਜੀ ਸੁਖਮਨੀ ਗ ਹਰਗੂਨ ਸਿੱਫਤੀ ਅਜ ਹੂੰ ਫੇਰ ਸਕੂਲ ਵੀ ਜਾਣਾ ਹੁਦਾੰ, ਨੀਦ ਵੀ ਆਦੀੰ ਫੇਰ।
ਨਾਲੇ ਮੈਨੂ ਤਾਂ ਬੜੀ ਜ਼ਿਆਦਾ ਪਿਆਰੀ ਨੀਦੰਰ ਮੈਂ ਨੀਦੰਰ ਨੀ ਛੱ ਸਕਦੀ ਮੈ ਜਿਨੂ ਮਰਜੀ ਛੱਡਾਂਗੀ ਮੈਂ ਨੀਂਦਰ ਨੀ ਛਡ
ਨੀਂਦ ਆ ਰਹੀ ਐਵੇਂ ਹੁੰਦਾ, ਦਿਨ ਛੋਟੇ ਹੋਏ ਐਵੇਂ ਹੁੰਦਾ। ਜਦੋਂ ਜਿੰਮੇਵਾਰੀਆਂ ਪੈ ਜਾਂਦੀਆਂ ਨਾ ਫੇਰ ਨੀਂਦਰਾ ਹਰਾਮ ਹੋ ਜਾਂਦੀਆਂ ਰਾਤ ਦੀਆਂ ਵੀ।
ਬਸ ਤਾਂਹੀ ਤੇ, ਹੁਣ ਸੋ ਲਓ ਜਿੰਨਾ ਸੋਣਾ ਏ।
ਵਿਵਾਹ ਤੌ ਬਾਦ ਨਾ ਫੇਰ ਟੈਨਸ਼ਨਾ, ਫਿਕਰ। ਫੈਮਲੀ, ਬੱਚੇ, ਘਰ ਵਾਲਾ। ਜੇ ਬੋ ਇਹੀ ਉਮਰ ਤੁਹਾਡੀ ਵਧੀਆ। ਖਾਣਾ, ਪੀਣਾ, ਸੌਣਾ, ਜਾਗਣਾ। ਠੀਕ ਹੈ।
ਹੋਰ ਸੁਣਾਓ?
ਬਸ ਠੀਕ ਹੈ।
ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਅਸੀਂ ਵੀ ਆਪਣੀ ਮੰਮੀ ਨਾਲ ਜਿੱਦ ਕਰਦੇ ਹੁੰਦੇ ਸੀ ਮੈਂ ਆਹ ਨਹੀਂ ਕੰਮ ਕਰਨਾ, ਮੈਂ ਆ ਨਹੀਂ ਕਰਨਾ।
ਹ
ਹੁਣ ਇੱਥੇ ਸਾਰੇ ਕਰਨੇ ਪੈਂਦੇ ਨੇ, ਸਹੁਰਿਆਂ ਦੇ ਘਰ 'ਚ ਕੋਈ ਜਿੱਦ ਨਹੀਂ ਚੱਲਦੀ।
ਤੇ, ਆ ਤੇ ਹੈ ਹੀ।
ਭਾਵੇਂ ਬਿਮਾਰ ਤੇ ਭਾਵੇਂ ਠੀਕ ਹੋ, ਆਪਣੀ ਹਾਜ਼ਰੀ ਲਾਣੀ ਲਾਣੀ ਹੈ, ਆਪਣਾ ਆਪ ਕਰਨੇ 'ਚ ਸਾਂਝਾ ਘਰ ਹੈ ਜਾ ਕੱਲਾ।
ਬਿਲਕੁਲ।
ਫਿਰ ਤਾਂ, ਸਾਰੇ ਕੰਮ ਕਰਨੇ ਪੈਂਦੇ ਨੇ।
ਬੱਚੇ ਵੀ ਕਿੰਨਾ ਹੀ ਕਰ ਦੇਣਗੇ, ਝਾੜੂ ਪੋਚਾ ਕਰ ਦੇਣਗੇ, ਭਾਂਡੇ ਮਾਂਜ ਗੇ, ਰੋਟੀ ਸਬਜ਼ੀ ਤੇ ਨਹੀਂ ਨਾ ਬਣਾ ਸਕਦੇ।
ਇੰਨੀ ਗਰਮੀ ਹੁੰਦੀ ਰਸੋਈ 'ਚ, ਨਾ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ, ਪਸੀਨਾ ਹੀ ਪਸੀਨਾ ਹੀ ਹੁੰਦਾ।
ਹਾਂ, ਬਿ
ਫਿਰ ਵੀ ਇੰਨੀ ਮੁਸ਼ਕਿਲ ਹੋ ਕੇ ਕਰੀਦਾ, ਫਿਰ ਵੀ ਬੱਚੇ ਆਖਣਗੇ ਆਹ ਸਬਜ਼ੀ ਨਹੀਂ ਸਵਾਦ, ਆਹ ਸਵਾਦ, ਐਂਝ ਨਹੀਂ, ਉਹ ਨਹੀਂ
ਹਾਂਜੀ।
ਜੋ ਮਰਜ਼ੀ ਬਣਾ ਲਓ ਇਹਨਾਂ ਨੂੰ, ਅੱਜ ਤੇ ਮੈਂ ਆਲੂ ਬੈਂਗਣ ਬਣਾਏ ਸੀ। ਪਰ ਖਾ ਲਈ ਅੱਜ ਤੇ, ਇੱਕ ਇੱਕ ਵਾਰੀ, ਜੇ ਇੱਕ ਇੱਕ ਵਾਰੀ ਸਬਜ਼ੀ ਖਾ ਲਈ ਏ ਨਾ, ਦੂਜੀ ਵਾਰੀ ਨੀ ਖਾਣੀ।
ਹਾਂ, ਸਵਾਦ ਨੀ ਲੱਗਦੀ ਦੂਜੀ ਵਾਰੀ।
ਇਹ ਸਾਰੇ, ਨਿਆਣਿਆਂ ਦੀ ਪੰਗਾ ਏ। ਜੇ ਭਿੰਡੀ, ਜੇ ਭਿੰਡੀ ਬਣਾਈਏ ਨਾ ਤਾਜ਼ੀ, ਤਾਜ਼ੀ ਦੀ ਖਾਧੀ ਜਾਂਦੀ, ਦੂਜੀ ਵਾਰੀ ਫੇਰ 'ਨ ਖਾਧੀ ਜਾਦੀ।
ਹਾਂ। ਭਿੰਡੀ ਹੋ ਗਈ, ਤੇ ਨੀ ਜਿਵੇਂ ਆਲੂ ਬੈਂਗਣ, ਕਰੇਲੇ, ਐਸ ਚੀਜ਼ਾਂ ਦੁਬਾਰਾ ਨੀ ਖਾਈ ਜਾਂਦੀਆਂ ਦੂਜੀ ਵਾਰੀ।
ਪਤਾ, ਕਿੰਨੀ ਮਿਹਨਤ ਨਾਲ ਕਰੇਲੇ ਬਣ ਦੇ ਨੇ।
ਹਾਂਜੀ ਇਹ ਤੇ ਆ, ਦਾਲਾਂ ਫੇਰ ਖਾਈ ਜਾਂਦੀਆਂ ਨੇ, ਜਿਵੇਂ ਦਾਲ ਖਾਲੋ, ਰਾਜਮਾਂਹ, ਛੋਲੇ ਤੇ ਕੋਈ ਵੀ ਦਾਲ ਖਾਲੋ, ਉਹ ਤੇ ਖਾਧੀ ਜਾਂਦੀ ਦੁਬਾਰਾ।
ਪਸੰਦ ਰਾਜਮਾਂਹ, ਦਾਲ, ਛੋਲੇ, ਕੜੀ ਏਹ ਚੀ ਜਾਂ ਤਾਂ ਭਾਵੇਂ, ਦੋ ਦੋ ਵਾਰੀ ਖਾ ਲੈਣ, ਭਾਵੇਂ ਤਿੰਨ
ਅਗਲੇ ਦਿਨ ਵੀ
ਆਹ ਸੁ, ਸੁਕੀਆਂ ਸਬਜ਼ੀਆਂ ਨਹੀਂ ਖਾਂਦੇ।
ਹਾਂ। ਬਲਕਿ ਸਾਡੇ ਘਰ ਤੇ, ਮੇਰੇ ਪਾਪਾ ਤੇ ਮੇਰੀ ਬੜੀ ਫੇਵਰੇਟ ਹੈਗੀ ਨੇ ਪਕੌੜੀਆਂ ਸੁੱਕੀਆਂ।
ਹੂ।
ਮੰਮੀ ਨੂੰ ਗਿੱਲੀਆਂ ਪਸੰਦ ਨੇ, ਅਸੀਂ ਦੋਨੋਂ ਸੁੱਕੀਆਂ ਖੁਸ਼ ਹੋ ਕੇ ਖਾਂਦੇ ਹਾਂ।
ਅੱਛਾ।
ਹ ਜਿਵੇਂ ਮੰਮੀ ਨੇ ਉਸ ਦਿਨ ਕੱਪੜੇ ਧੋਤੇ, ਅਸੀਂ ਓਦੋਂ ਘੁੰਮ ਕੇ ਆਏ ਸੀ, ਥੱਕੇ ਦੇ ਸੀ ਤੇ ਫੇਰ, ਮੈਂ ਸਕੂਲ ਚਲੀ ਗਈ ਸੀ ਉਸੀ ਦਿਨ ਮੇਰੀ ਮੰਮੀ ਨੇ ਪਕੌੜੀਆਂ ਬਣਾ ਲਈਆਂ, ਪਾਪਾ ਤੇ ਮੇਰੇ ਵਾਸਤੇ, ਤੇ ਆਪਣੇ ਅਸੇ ਕੜੀ ਮੰਗਾ ਲੀ ਦਸ ਰੁਪਏ ਦੀ, ਹੋਰ ਕੀ
ਦਿਨੇ
ਹੋਰ
ਦਿਨੇ ਈ ਆਏ ਸੀ ਨਾ ਤੁਸੀਂ।
ਅੱਸੀਂ ਨਈ ਸ਼ਾਮੀ ਆਏ ਸੀ। ਅਗਲੇ ਦਿਨ ਸਵੇਰੇ ਦੀ ਮੈਂ ਗੱਲ ਕਰ ਰੀ ਆਂ। ਫੇਰ ਜਿਵੇਂ ਅਸੀਂ ਸ਼ਾਮੀ ਤੇ ਲੰਗਰ ਛਕ ਕੇ ਆਏ ਸੀ ਨਾ ਏਧਰੋਂ। ਖਿਜਰਾਬਾਦ ਗੁਰਦੁਆਰੇਓ। ਓਥੇ ਅਸੀ ਅਚਾਨਕ ਪਹੁੰਚੇ ਤੇ ਓਥੇ ਵੀ ਮਟਰ ਪਨੀਰ ਬਣਿਆ ਦਾ ਸੀ।
ਅੱਛਾ ਕੇੜੇ ਗੁਰਦੁਆਰੇ।
ਐ ਖਿਜਰਾਬਾਦ ਆਂਦਾ ਰਸਤੇ ਚ। ਜਦੋ ਪੋਂਟਾ ਸੈਬ ਜਾਓ ਨਾ। ਹਾਂ ਓਥੇ ਓ ਕੈਂਦੇ ਅਸੀਂ ਪੁੱਛਿਆ ਬਈ ਕੋਈ ਪ੍ਰੋਗਰਾਮ ਏ, ਕੈਂਦੇ ਨੀ ਕਿਸੇ ਦਾ ਭੋਗ ਹੇਗਾ ਸੀਂ।
ਹਾਂ ਹਾਂ ਹਾਂ ਅੱਛਾ।
ਕੈਂਦੇ ਸਬਜ਼ੀਆਂ ਬਚ ਗੀਆਂ ਸੀ।
ਓ ਕਰਮਾਂ ਦੇ ਵਿੱਚ ਜੇੜਾ ਹੋਵੇ, ਦਾਣਾ -ਪਾਣੀ।
ਆਹੋ।
ਆਹੋ ਤੇਰਾ ਮਾਸੜ ਅੱਜ ਕੈਣ ਡਿਆ ਸੀ। ਏਨੀ ਦੂਰ ਤੁਸੀਂ ਕਿਵੇਂ ਮੋਟਰਸਾਈਕਲਾਂ ਚਲੇ ਗਏ। ਆਂਦਾ ਬੱਸ ਜੜੇ ਚਲੇ ਗਏ ਚਲੇ ਗਏ, ਹੁਣ ਅੱਗੇ ਤੋਂ ਨੀ ਜਾਣਾ ਕਰਨਾ ਮੋਟਰਸਾਈਕਲ ਲਾ ਬੱਚੇ ਵੱਡੇ ਹੋਗੇ ਨੇ ਬੜਾ ਤੰਗ ਹੋਈਦੈ। ਆਂਦਾ ਮੈਂ ਸਾਰੇ ਬੱ ਚੇ ਬਠਾਏ ਸੀ, ਤੇ ਓਧਰ ਦੋਵੇਂ ਭੈਣਾਂ ਬੈ ਗੀਆ।
ਆਹੋ ਓ ਨਾ ਪਤਾ ਕੀ ਏ, ਹਰਮਨ ਤੇ ਮੈਂ ਨਾ ਬੜੀ ਅਰਾਮ ਨਾਲ ਬੈ ਜਾਂਨੇ ਆਂ ਪਿ ਛੇ। ਤੇ ਓਨਾ ਦਾ ਛੋਟਾ ਮੁੰਡਾ ਅੱਗੇ ਜਿਵੇਂ ਬਿਠਾ ਲੈਂਨੇ ਤੇ ਠੀਕ ਏ। ਤੇ ਓ ਅੱਗੇ ਬੈਂਦਾ ਨੀ। ਕੈਂਦਾ ਮੈਂ ਵੱਡਾ ਹੋ ਗਿਆ ਮੈਂ ਪਿੱਛੇ ਬੈਣਾ ਫੇਰ ਪਿੱਛੇ ਤਿੰਨੋ ਜਣੇ ਤੰਗ ਹੁੰਨੇ ਆਂ।
ਹਾਂ
ਨਾਲੇ ਹੁਣ ਤੇ ਜਿਵੇਂ ਓ ਅਸੀਂ ਹੇਮਕੁੰਡ ਸੈਬ ਜਾਣਾ ਜਿਵੇਂ ਅਗਲੇ ਸਾਲ। ਫੇਰ ਥੋੜਾ ਨਾ ਜਾਾਇਆ ਜਾਣਾ ਬਾਈਕਾਂ ਤੇ ਫੇਰ ਤੇ ਅਸੀਂ- ਦੇਖਾਂਗੇ ਟਰੈਵਲਰ ਕਰਾਂਗੇ। ਨ‌ਈ ਨਈ।
ਹਾਂ
ਅਸੀਂ ਟ੍ਰੇਨ ਤੇ ਗਏ ਸੀ ਰਿਸ਼ੀਕੇਸ਼ ਤੱਕ, ਫੇਰ ਅੱਗੋਂ ਬੱਸ ਤੇ ਗੋਵਿੰਦ ਘਾਟ।
ਅੱਛਾ
ਹੂੰ
ਰਿਸ਼ੀਕੇਸ਼ ਤੋਂ ਕਿੰਨੀ ਕੁ ਦੂਰ ਏ ਗੋਬਿੰਦ ਘਾਟ।
ਜਿਵੇਂ ਸਾਡੀ ਸਵੇਰੇ ਅੱਠ ਵਜੇ ਬੱਸ ਚੱਲ ਗਈ ਸੀ।
ਹਾਂ
ਤੇ ਅਸੀਂ ਛੇ ਵਜੇ ਕੋਲ ਪੋਂਚ ਗੇ ਸੀ ਸ਼ਾਮੀ।
ਅੱਛਾ ਸਾਰਾ ਦਿਨ ਚ ਮਤਲਬ।
ਹਾਂਜੀ ਬਸ ਐ ਏ ਨਾ ਵੱਡੀ ਬੱਸ ਟੈਮ ਲਾਂਦੀ ਜਿਵੇਂ ਮੋੜ- ਕੱਟਦਿਆਂ। ਟਰੈਵਲਰ ਤੇ ਕਾਰਾਂ, ਬਾਈਕਾਂ ਜਲਦੀ ਪਹੁੰਚਦੀਆਂ ਨੇ।
ਹੂੰ ਹੂੰ ਹੂੰ, ਹਾਏ ਥੱਕ ਕੇ ਹੋਵੋਗੇ ਤੁਸੀਂ ਸਾਰਾ ਦਿਨ ਚ।
ਹੋਰ ਇੱਕ ਤੇ ਪਤਾ ਕੀ ਓਥੇ ਗਰਮੀ ਬੜੀ। ਰਸਤੇ ਚ ਕਿਉਂਕਿ-
ਭਰ ਗਰਮੀ ਸੀ।
ਨਈ ਗੋਵਿੰਦ ਘਾਟ ਦੇ ਰਸਤਾ ਐ ਨਾ ਜੇੜਾ ਮਤਲਬ ਓਥੇ ਪੋਂਚਣ ਦਾ। ਹੁਣ ਪਹਾੜੀ ਇਲਾ- ਕਾ ਏ ਤੇ, ਗਰਮੀ ਬੜੀ ਜਾਦੈ।
ਅੱਛਾ
ਜਿਵੇਂ ਸਾਨੂੰ ਲੱਗਿਆ ਠੰਢ ਹੋਏਗੀ, ਅਸੀਂ ਪਤਲੇ ਪਤਲੇ ਸਵੈਟਰ ਪਾ ਲੇ। ਓ ਤੇ ਅਸੀਂ ਬਸੇ ਚ ਘਬਰਾਏ।
ਹਾਂ
ਰੋਕੀ ਓਨਾ ਨੇ ਅਸੀਂ ਕੱਪੜੇ ਚੇਂਜ ਕੀਤੇ ਫੇਰ। ਫੇਰ ਜਦੋਂ ਅਸੀਂ ਸ਼ਾਮੀ ਮਤਲਬ ਓਥੇ ਪਹੁੰਚੇ ਨਾ ਛੇ ਵਜੇ ਤੇ ਤਾਂ ਬਿਲਕੁਲ ਠੰਢ ਹੋ ਗਈ ਓਥੇ।
ਹੂੰ, ਅੱਛਾ! ਤੇ ਗੋ- ਅਛ ਗੋਬਿੰਦ ਘਾਟ ਤੋਂ ਅੱਗੇ ਫੇਰ ਕਿੱਥੇ ਜਾਂਨੇ ਆ?
ਗੋਵਿੰਦ ਧਾਮ ਏ ਫੇਰ।
ਗੋਬਿੰਦ ਤਾਂ ਪਹਿਲਾਂ ਗੋਬਿੰਦ ਘਾਟ ਫੇਰ ਗੋਬਿੰਦ ਧਾਮ।
ਹਾਂਜੀ, ਫੇਰ ਗੋਵਿਨ ਘਾਟ ਤੋਂ ਗੋਵਿਨ ਧਾਮ ਪੈਦਲ ਚੜਾਈ ਏ ਨਾ।
ਫਿਰ ਕਿੰਨੇ ਅੱਛਾ ਉੱਥੇ-ਅੱਛਾ ਫਿਰ ਤੇਰ੍ਹਾਂ ਕਿਲੋਮੀਟਰ ਫਿਰ ਅੱਗੇ ਗਿਨਦੇ ਹੈਨਾ।
ਹਾਂ ਫੇਰ, ਮਤਲਬ ਦੋ ਦਿਨ ਤੁਸੀਂ ਲਾ ਲੋ ਕਿ ਤੁਸੀਂ ਪੈਦਲ ਚੜਾਈ ਕਰਨੀ ਏ।
ਅੱਛਾ ਫੇਰ ਗੋਬਿੰਦ ਧਾਮ ਰਹਿੰਦੇ ਨੇ ਹੈਂ।
ਹਾਂਜੀ ਏਕ ਰਾਤ ਉੱਥੇ ਰੈਂਦੇਨ।
ਤੇ ਗੋਬਿੰਦ ਧਾਮ ਤੋਂ ਫੇਰ ਮਤਲਬ ਵੀ ਉਤੇ ਸੱਚਖੰਡ ਜਾਂਦੇ ਨੇ।
ਹਾਂ ਅਗਲੇ ਦਿਨ।
ਤੇ ਓ ਕਿੰਨੇ ਚਿਰ ਚ ਚੜ੍ਹਗੇ ਸੀ ਤੁਸੀਂ?
ਓ ਸਾਨ ਤੇ ਬੜਾ ਟੈਮ ਲੱਗ ਗਿਆ ਸੀ ਅਸੀਂ ਮੇਰੇ ਖਿਆਲ ਛੇ, ਸਤ ਵਜੇ ਚੱਲ ਪੇ ਸੀ। ਤੇ ਸਾਨ ਦੋ ਵੱਜ ਗਏ ਸੀ ਉੱਤੇ ਪਹੁੰਚਦੇ- ਪਹੁੰਚਦੇ।
ਅੱਛਾ ਫਿਰ ਥੱਲੇ ਕਿੰਨੇ, ਉਸੇ ਟੈਮ ਥੱਲੇ ਆ ਗਏ ਫਿਰ।
ਬਸ ਉਸੇ ਟੈਮ ਬਾਰਿਸ਼ ਆ ਗੀ ਓਥੇ, ਸਾਡੇ ਨਾਲ ਤੇ ਮਾੜੀ ਹੋ ਗੀ ਸੀ ਥੋੜੀ।
ਹਾਂ।
ਮੰਮੀ ਘਰ ਨਾ ਆਸੀ ਲੇਟ ਹੋ ਗੇ ਸੀ।
ਅੱਛਾ ਸ਼ਨਾਨ ਈ ਨੀ ਕੀਤਾ ਮਤਲਬ ਕੀ।
ਬਸ ਇਸ਼ਨਾਨ ਕੀਤਾ ਨਾ ਕੀਤਾ ਏਕ ਬਰਾਬਰ ਜਿਵੇਂ ਪਾਪਾ ਨੇ ਤੇ ਕਰ ਲਿਆ ਸੀ ਬਿਲ ਬਿਲਕੂਲ ਓਦੇ ਵਿੱਚ ਤੇ ਓ ਸਾਨੂੰ ਆਂਟੀ ਨੇ ਮਨਾ ਕਰਤਾ ਕਿ ਹਜੇ ਅੰਦਰ ਨੀ ਜਾਨਾ ਬਈ ਐਦੇ ਤੇ ਫੇਰ ਅਸੀਂ ਜਿਵੇਂ ਮੂੰ ਹੱਥ ਧੋ ਲਿਆ ਤੇ ਫੇਰ ਅਸੀਂ ਬਾਰ ਹੀ ਖਲੋ ਕੇ ਨਾ ਜਿਵੇਂ ਕੱਪੜੇ ਅਪਨੇ ਚੇ ਚੇਂਜ ਕਰਨੇ ਸੀ ਤੇ ਉੱਤੇ ਪਾਣੀ ਪਾ ਲਿਆ ਤੇ ਸੁੱਕੇ ਕੱਪੜੇ ਪਾ ਲੇ। ਤੇ ਉੱਥੇ ਫੇਰ ਪੰਨੀ ਲੈ ਲੀ। ਪੰਨੀ ਚ ਜੇੜੇ ਮਿਲਦੇ ਨੀ ਓ ਬੈਗ ਕਾਲੇ ਜੇ ਪਿੱਠੂ।
ਹਾਂ- ਹਾਂ- ਹਾਂ।
ਓਦੇ ਚ ਕੱਪੜੇ ਪਾ ਕੇ ਥੱਲੇ ਲੈ ਆਏ ਫੇਰ।
ਅੱਛਾ, ਮੱਥਾ ਟੇਕ ਆਏ ਹੈ।
ਹਾਂਜੀ।